ਹੈਲੋ।
ਵਾਜ਼ ਨੀ ਆਣ ਦੀ, ਹੈਲੋ ਸਤਿ ਸ਼੍ਰੀ ਅਕਾਲ ਭੈ
ਹਾਂਜੀ ਸਤਿ ਸ਼੍ਰੀ ਅਕਾਲ ਦੀ, ਹੋਰ ਕੀ ਹਾਲ-ਚਾਲ ਏ?
ਵਧੀਆ ਭੈਣ ਜੀ ਵਧੀਆ, ਤੁਸੀਂ ਦੱਸੋ ਘਰ ਪਰਿਵਾਰ ਸਭ ਵਧੀਆ?
ਹਾਂਜੀ ਸਭ ਠੀਕ-ਠਾਕ, ਤੁਸੀਂ ਦੱਸੋ ਬੱਚੇ ਠੀਕ ਐ?
ਹਾਂਜੀ-ਹਾਂਜੀ ਸਭ ਵਧੀਆ ਭੈਣ ਜੀ, ਤੁਸੀਂ ਦੱਸੋ ਹੋ ਛੁੱਟੀਆਂ ਚੱਲਦੀਆਂ ਹੋਣਗੀਆਂ ਬੱਚਿਆਂ ਦੀ ਹਾਂਜੀ।
ਹਾਂ-ਹਾਂ ਛੁੱਟੀਆਂ ਚੱਲ ਰਹੀਆਂ। ਮੈਂ ਸੁਣਿਆ ਤੁਹਾਡੇ ਬੇਟੇ ਦੀ ਤਬੀਅਤ ਨੀ ਠੀਕ ਸੀ। ਕੀ ਲੂਜ਼ ਮੋਸ਼ਨ ਲੱਗ ਗਏ ਸੀਗੇ, ਮੈਨੂੰ ਦੱਸਿਆ ਸੀ ਆਂਟੀ ਨੇ ਸਵੇਰੇ ਨਾ।
ਤੇ ਹੋਰ ਗਰਮੀ ਐਨੀ ਏ, ਮੈਂ ਤਾਂ ਸਗੋਂ ਕਹਿੰਦੀ ਆ ਤੁਸੀਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਗਰਮੀ ਬੜੀ ਹੋਈ ਦੀ ਜੇ, ਐਹ ਗੰਦ-ਮੰੰਦ ਖਾ ਲੈਂਦੇ ਨੇ ਬਾਰ ਦਾ ਕਦੀ ਕੋਈ ਚਿਪਸ, ਪਾਪੜ ਖਾ ਲੈਂਦੇ ਨੇ। ਤੇ ਹੋਰ, ਪਾਣੀ ਪੀਂਦੇ ਨੀ।
ਵਗੈਰਾ ਜ਼ਿਆਦਾ ਪੀਂਦੇ ਨੇ।
ਤੇ ਹੋਰ ਐਹ ਕੋਲਡ-ਡਰਿੰਕਾਂ ਵੀ ਤਾਂ ਖ਼ਰਾਬ ਵੀ ਕਰਦੀਆਂ ਨੇ ਸਾਰੀਆਂ।
ਸਹੀ ਗੱਲ ਐ ਤੁਹਾਡੀ ਭੈਣ ਜੀ, ਬਿਲਕੁਲ ਠੀਕ ਕਹਿ ਰਹੇ ਓ।
ਤੇ ਭੈਣ ਜੀ ਐਹ ਮੌਸਮ ਕਰਕੇ ਹੀ ਹੋਇਆ ਦਾ ਸਾਰਾ ਹੋਰ, ਸਗੋਂ ਲੀਵਰ ਵਿੱਚ ਇਨਫੈ ਫੈਕਸ਼ਨ ਆਇਆ ਜੇ ਐਨਾ ਮੇਰੇ ਮੁੰਡੇ ਦੇ, ਡਾਕਟਰ ਨੇ ਤਾਂ ਕਹਿ ਤਾਂ ਬਈ ਐਹ ਤਾਂ ਕਮਜ਼ੋਰ ਬੜਾ ਹੋ ਗਿਆ, ਤੁਹਾਨੂੰ ਡਰਿਪ ਲਵਾਉਣੀ ਪਏਗੀ। ਮੈਂ ਕਿਹਾ ਕਿੱਥੇ ਡਰਿਪ ਲਵਾਵਾਂ। ਮੈਂ ਕਿਹਾ ਉਹਨੂੰ ਪੀੜ ਹੋਣੀ ਏ। ਉਹਨੇ ਰੋਣਾ ਫਿਰ ਆਪਣਾ ਚਿੜਚਿੜ ਕਰਨੀ ਏ। ਮੈਂ ਕਿਹਾ ਫਿਰ ਡਾਕਟਰ ਡਰਾ
ਲਵਾ ਲੈਣੀ ਸੀ, ਜੀ ਨਹੀਂ ਡਰਿਪ ਲਵਾ ਲੈਣੀ ਸੀ। ਡਰਿਪ ਲਵਾਣ ਨਾਲ ਐਹ ਹੁੰਦਾ ਜੀ ਫਰਕ ਪੈ ਜਾਂਦਾ ਫੇਰ। ਮੈਂ ਤਾਂ ਲਵਾ ਲੈਣੀ ਆ ਡਾਕਟਰ ਕਹਿਣ ਨਾ ਡਰਿਪ ਮੈਂ ਤਾਂ ਵਧੀਆ ਮੈਂ ਕਹਿਣੀ ਸਗੋਂ ਜਲਦੀ ਫਰਕ ਪੈ ਜਾਂਦਾ, ਅੱਛਾ-ਅੱਛਾ ਚਲੋ ਵਧੀਆ।
ਤੇ ਨਾਲੇ ਬੱਚਾ ਵੀ ਟਿਕਿਆ ਰਹਿੰਦਾ ਆਪਣਾ ਤੇ ਹੋਰ ਜ਼ਿਆ ਦਾ ਤੰਗ ਕਰਨ ਨਾ ਬੱਚੇ ਫੇਰ ਲਵਾ ਲਈ ਦੀ ਆਪਣਾ ਇੱਕ ਜਗ੍ਹਾ ਟਿਕ ਕੇ ਤਾਂ ਬੈਠੇ ਰਹਿੰਦੇ ਨੇ। ਅਸੀਂ ਸਗੋਂ ਫੇਰ ਜਿਹੜੇ ਡਰਿ ਪ ਆਲਾ ਡਾਕਟਰ ਸੀ ਫੇਰ ਉੱਥੇ ਨੀ ਵਿਖਾਇਆ, ਦੂਜੀ ਜਗ੍ਹਾ ਵਿਖਾਇਆ ਆਪਣੀ ਅੰਮ੍ਰਿਤ ਸਰ ਸੈਡ ਹੈਗਾ ਇੱਕ ਬੜਾ ਵਧੀਆ ਡਾਕਟਰ ਉੱਥੇ ਵਿਖਾਇਆ ਅਸੀ। ਤੇ ਸਗੋਂ ਉਹਨਾਂ ਨੇ ਦਵਾਈ ਐਸੀ ਦਿੱਤੀ ਆਪਣੀ ਤਿੰਨ ਟਾਈਮ ਦੀ ਦਵਾਈ ਦਿੱਤ ਤੀ ਨਾਲ ਮਸਾਲਾ ਉਹਨਾਂ ਨੇ ਕਿਹਾ ਖਾਣਾ ਨੀ, ਸਬਜ਼ੀ ਵੀ ਫਿੱਕ ਕੀ ਖਾਣੀ ਐ ਰੋਟੀ ਵੀ ਨੀ ਖਾਣੀ। ਦਲੀਆਂ, ਖਿੱਚੜੀ ਐਹ ਸਾਰਾ ਕੁਛ ਨਾਲੇ ਦਲੀਆਂ ਵੀ ਭਾਰੀ ਹੁੰਦਾ ਸ
ਮੈਨੂੰ ਲੱਗਦਾ ਬਾਹਰਿਆ ਜ਼ਿਆਦਾ ਚੀਜ਼ਾਂ ਖਾਂਦਾ।
ਤੇ ਹੋਰ। ਤੇ ਹੋਰ ਐਹ ਪੈਸੇ ਫੜੇ ਬਾਹਰ ਪੈਸੇ ਫੜੇ ਬਾਹਰ ਤੁਹਾਨੂੰ ਪਤਾ ਅੱਜ-ਕੱਲ੍ਹ ਦੇ ਬੱਚੇ ਜਿੰ ਦੀ ਬੜੇ ਨੇ ਚਿੜ ਚਿੜ ਚਿੜ ਕਰਦੇ ਨੇ।
ਮੈਂ ਤਾਂ ਮਨ੍ਹਾਂ ਕਰਦੀ ਆ ਮੈਂ ਨੀ ਦਿੰਦੀ, ਪਰ ਫੇਰ ਵੀ ਤੈਨੂੰ ਪਤਾ ਬੱਚੇ ਕਿੱਥੇ ਮੁੜਦੇ ਨੇ।
ਤੇ ਹੋਰ, ਭੈਣ ਜੀ ਮੈਂ ਤਾਂ ਕੈਹਣੀਂ ਹਾਂ, ਆਪਣਾ ਸਗੋਂ ਫੇਰ ਏਹਨਾਂ ਨੂੰ ਹੁਣ ਪਿੱਛੇ, ਘਰ ਦੀ ਚੀਜ਼ਾਂ ਬਣਾ-ਬਣਾ ਕੇ ਖਵਾਈ ਦੀਆਂ, ਸਗੋਂ ਬਾਰੋਂ ਤਾਂ ਵਧੀਆ ਨਾ ਹੁਣ, ਨਾਲੇ ਚ ਜਦੋਂ ਦੀ ਛੁੱਟੀਆਂ ਪਈਆਂ ਨੇ ਨਾ, ਏਹਨਾਂ ਦੀਆਂ ਤਾਂ ਦਾ ਹੀ ਇਹੋ ਜਿਹਾ ਰੂਟੀਨ ਹੋਇਆ, ਖਰਾਬ ਸਾਰਾ ਬੱਚਾ ਬੱਚੇਆਂ ਦਾ ਵੀ, ਅਤੇ ਆਪਣਾ ਮਾਵਾਂ ਦਾ ਵੀ ਨਾਲ।
ਸਾਡਾ ਜਿਆਦਾ ਖ਼ਰਾਬ ਹੈ, ਭੈਣ ਜੀ ਏ। ਬੱਚੇਆਂ ਦਾ ਤਾਂ ਕੀ ਖ਼ਰਾਬ ਹੋਨਾ, ਸਾਡਾ ਬੋਤ ਬੁਰਾ ਹਾਲ ਏ। ਮੈਂ ਤਾਂ ਆਪ ਬੜੀ ਪ੍ਰੇਸਾ਼ਨ ਆ, ਮੁੜ ਨਈ-ਨਈ ਪੀਂਦੇ ਨੀ, ਲੜਤੇ ਰੈਂਣਗੇ। ਕਦੀ ਕੁਛ, ਹੁਣ ਅੱਜ ਸਾਡੇ ਏਥੇ ਨਾ, ਐ ਲੱਗਾ ਦਾ ਕੈਂਪ। ਅੱਜ ਮੈਂ ਭੇਜਿਆ, ਗਤ ਕੇਹੜਾ ਓਨਾਂ ਨੇ ਕੈਂਪ ਲਾਇਆ, ਗਤਖਾ ਮਤਲਬ ਬੱਚੇਆਂ ਨੂੰ ਪ੍ਰੈਕਟਿਸ ਕਰਾਣੀ ਹੈ। ਪਗੜੀ ਦਾ ਵੀ ਥੋੜ੍ਹਾ ਪ੍ਰੈਕਟਿਸ, ਪੂਰੇ ਹਫ਼ਤੇ ਦਾ ਕੈਂਪ ਲੱਗਾ, ਫੇਰ ਇਦੇ ਪਾਪਾ ਨੂੰ ਮੈਂ ਕਿਹਾ, ਅੱਜ ਛੱਡ ਆ, ਦੋਨਾਂ ਨੂੰ ਛੱਡ ਕੇ ਆਏ, ਮੈਂ ਕਿਹਾ ਹਫ਼ਤਾ ਜਾਣਗੇ ਕੁਛ ਸਿੱਖਣਗੇ ਈ। ਈ, ਗੁਰਮੁਤ ਗਿਆਨ ਲੈਣਗੇ, ਕੁਛ ਤਾਂ।
ਤੇ ਹੋਰ, ਆਪਣੇ ਇਤਿਹਾਸ ਬਾਰੇ ਬੱਚੇਆਂ ਨੂੰ ਪਤਾ ਚੱਲੇਗਾ ਕੁਛ। ਤੇ ਵਧੀਆ ਗੱਲ ਏ, ਸਗੋਂ ਐ ਤਾਂ।
ਐਨਾ ਚਾ ਚੜਿਆ ਐ, ਅਸੀ ਜਾਣਾ ਆਪਾਂ ਫਟਾਫਟ ਰੈਡੀ ਹੋ ਗਏ ਨੇ। ਤੇ ਪਾਪਾ ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਘਰ ਆਜੋ, ਤੇ ਟੈਮ ਨਾ ਏਨਾ ਨੂੰ ਛੱਡ ਆ, ਦੋਨਾਂ ਨੂੰ।
ਨਹੀਂ ਭੈਣ ਜੀ, ਤੁਸੀਂ ਤਾਂ ਸਗੋਂ ਬੜਾ ਵਧੀਆ ਕੀਤਾ।
ਹਾਂ, ਮੈਂ ਤਾਂ ਤੁਹਾਨੂੰ ਵੀ ਕੈਹਣਾ ਸੀ। ਤੁਸੀਂ ਵੀ ਆਪਣੇ ਬੇਟੇ ਨੂੰ ਭੇਜੋਜੇ ਭੇਜਣਾ ਤਾਂ, ਭੇਜ ਦੋ।
ਆਪਣਾ ਮੈਂ ਕਹਿ ਰਹੀ ਹਾਂ, ਥੋੜ੍ਹੀ ਤਬੀਅਤ ਜੀ ਹਾਲੇ, ਵੈਸੇ ਤਾਂ ਹੁਣ ਠੀਕ ਏ, ਕੱਲ੍ਹ ਤੋ ਹੀ ਨਾ ਭੇਜਦਾਂ‌, ਮੈਂ
ਹਾਂ, ਕੱਲ ਤੋਂ ਭੇਜ ਦੇਣਾ, ਤੁਸੀਂ ਫੋਨ ਕਰ ਲੈਣਾ। ਭਾਜੀ ਮੈਂ ਭੇਜ ਦਾਂਗੀ, ਉੱਥੇ ਹੀ ਓਨਾਂ ਨੂੰ ਨਾਲ ਉਹਨੂੰ ਵੀ ਲੈ ਜਾਣਗੇ, ਸਗੋਂ ਦੋਨਾਂ ਦੇ ਨਾਲੋਂ ਵੀ ਚੱਲ ਜੇਗਾ, ਸਗੋਂ
ਠੀਕ ਹੈ ਭੈਣ ਜੀ, ਆਪਣਾ ਫੀਸ ਵਗੈਰਾ ਵੀ ਹੋਏਗੀ, ਮੈਨੂੰ ਦੱਸ ਦੇਣਾ, ਫੇਰ।
ਨਹੀਂ-ਨਹੀਂ ਭੈਣ ਜੀ, ਏਹ ਫਰੀ ਏ, ਗੁਰਦੁਆਰੇ ਦੀ ਤਰਫੋਂ ਲਾਇਐ, ਓਨਾਂ ਨੇ। ਫਰੀ ਔਫ ਕੋਸਟ ਹੈਗਾ, ਕੁਛ ਵੀ ਨੀ, ਓਨਾਂ ਨੇ ਦੇਖੋ ਬੱਚੇਆਂ ਨੂੰ ਨਾ ਮੈਂ ਤੁਹਾਨੂੰ ਦੱਸਦੀ ਵੀ, ਓਨਾਂ ਨੇ ਬੋਤ ਕੁਛ ਦੱਸਣਾ, ਜੇ ਮੈਂ ਤੁਹਾਨੂੰ ਦੱਸਦੀ ਆ, ਓ ਕੌਣ ਨੇ ਉੱਥੇ ਤਾਂ ਤਾਂ ਓ ਵੀ ਗੁਰਦੁਆਰਾ, ਗੁਰਦੁਆਰੇ ਵੱਲੋਂ ਓਨਾਂ ਨੇ ਕੈਂਪ ਲਾਇਆ ਵ ਕਿ ਚਲੋ, ਬੱਚੇ ਗੁਰਮਤ ਨਾਲ ਜੁੜਨ ਏਸ ਕਰਕੇ ਲਗਾਇਆ ਓਨਾਂ ਨੇ। ਤੁਹਾਨੂੰ ਮੈਂ ਦੱਸਦੀ ਹਾਂ, ਕੀ-ਕੀ ਹੈਗਾ, ਉੱਥੇ
ਆਪਣਾ ਪੰਜਾਬੀ ਵਗੈਰਾ ਵੀ ਸਿਖਾਣਗੇ, ਉੱਥੇ ਬੱਚੇਆਂ ਨੂੰ ਹੈਨਾ।
ਹਾਂਜੀ, ਮੈਂ ਤੁਹਾਨੂੰ ਦੱਸਦੀ ਆ, ਨਾ ਹੁਣੇ ਇੱਕ ਮਿੰਟ, ਮੈਂ ਹੁਣੇ ਈ ਸਾਰਾ ਪੜ੍ਹਦੀ ਪਈ ਸੀ, ਮੈਨੂੰ ਤਾਂ ਏਨਾਂ ਨੇ ਦੱਸਿਆ ਸੀਗਾ। ਮੈਂ ਤੁਹਾਨੂੰ ਦੱਸਦੀ ਆ, ਪਤਾ ਕੀ-ਕੀ ਹੈਗਾ, ਓਥੇ ਏ ਗੁਰਮੱਖ ਸਿਖਲਾਈ ਕੈਂਪ। ਸਮਰ ਕੈਂਪ ਜਿੱਦਾਂ ਕੈਹਲੋ, ਉਨੀ ਤਰੀਕ ਤੋਂ ਲੈ ਕੇ ਅਠਾਈ ਜੂਨ ਤੱਕ, ਕੋਈ ਜੁਆਇਨਿੰਗ ਫੀਸ ਨੀ ਹੈਗੀ ਏਥੇ, ਏਥੇ ਬੱਚੇਆਂ ਨੂੰ ਕੀ-ਕੀ ਸਿਖਾਣਾ, ਗਤਕਾ ਸਿਖਾਂਣਗੇ। ਗੁਰਮੱਤ ਦੀ ਓਨੂੰ, ਬੱਚੇਆਂ ਨੂੰ ਦੇਣ ਬਾਰ ਕੁਛ ਖਾਂਣਗੇ।
ਹੈਲੋ।
ਹੈਲੋ। ਹਾਂਜੀ, ਭੈਣ ਜੀ। ਹੈਲੋ
ਹਾਂਜੀ ਦੀਦੀ ਆਵਾਜ਼ ਨੀ ਆ ਰਹੀ।
ਹਾਂਜੀ -ਹਾਂਜੀ ਹੁਣ ਆ ਰਹੀ ਵਿੱਚ ਰੁਕ ਜ ਗਈ ਸੀ ਤੁਹਾਡੀ ਆਵਾਜ਼ ਨਾ।
ਅੱਛਾ- ਅੱਛਾ ਉਹ ਪਤਾ ਨੀ ਵਿੱਚ ਕੀ ਫੋਨ ਆਉਣ ਲੱਗ ਗਿਆ ਸੀ ਕਿਸੇ ਦਾ, ਸਗੋਂ ਮੈਂ ਫਿਰ ਕੱਟਿਆ ਤੇ ਮੈਂ ਕਿਹਾ ਪਤਾ ਨੀ ਕੀ ਕਹਿੰਦੇ ਪਏ ਨੇ ਹਾਂਜੀ- ਹਾਂਜੀ।
ਅੱਛਾ ਨਹੀਂ ਸਗੋਂ ਐ ਤਾਂ ਤੁਸੀਂ ਬੜਾ ਵਧੀਆ ਦੱਸ ਅਤੇ ਉਹ ਆਪਣਾ ਸਾਰਾ ਇਤਿਹਾਸ ਵਗੈਰਾ ਵੀ ਦੱਸਣਗੇ, ਬੱਚਿਆਂ ਨੂੰ ਹੋਰ ਥੋੜ੍ਹਾ ਪਤਾ ਲੱਗੇਗਾ। ਆਪਣਾ ਗੁਰੂਆਂ ਬਾਰੇ। ਨਹੀਂ ਆ ਤਾਂ ਠੀਕ ਏ, ਮੈਂ ਕੱਲ੍ਹ ਤੋਂ ਹੀ ਭੇਜਣੀ ਆ ਫਿਰ। ਅੱਜ ਤਾਂ ਆਪਣਾ ਮੈਂ ਕਿਹਾ ਦਵਾਈ ਖਤਮ ਹੋਣੀ ਹੈ, ਮੁੰਡੇ ਦੀ ਮੇਰੀ। ਅਤੇ ਆਪਣਾ ਰੈਗੂਲਰ ਖ਼ਤਮ ਕਰਕੇ ਸਾਰੀ ਦਵਾਈ ਵੈਸ ਤਬੀਅਤ ਠੀਕ ਹੈ ਹੁਣ ਥੋੜ੍ਹੀ ਬਹੁਤੀ, ਫਰਕ ਹੈ ਸਗੋਂ। ਪਹਿਲੇ ਨਾਲਓ ਤੇ ਹੁਣ ਭੇਜਾਂਗੀ ਇਨਾ ਕੱਲ ਤੋਂ ਨਾ ਤੁਸੀਂ ਦੱਸਦੇ ਨਾ ਫਿਰ ਜਿਵੇਂ ਵੀ ਹੋਇਆ ਕਦੀ ਅਸੀਂ ਛੱਡ ਆਵਾਂਗੇ। ਅਤੇ ਕਦੇ ਤੁਸੀਂ ਛੱਡ ਆਣਾ ਬੱਚਿਆਂ ਨੂੰ
ਸਹੀ ਗੱਲ ਹੈ।
ਹਾਂਜੀ -ਹਾਂਜੀ, ਹੋਰ ਸੁਣਾਓ ਭੈਣ ਜੀ।
ਬਸ ਵਧੀਆ ਵਧੀਆ।
ਕੀ ਬਣਾਇਆ ਸੀ ਫਿਰ ਤੁਸੀਂ
ਮੈਂ ਅੱਜ ਨਾ ਉਹ ਬਣਾਏ ਸੀ ਛੋਲੇ
ਅੱਛਾ- ਅੱਛਾ ਹਾਂਜੀ -ਹਾਂਜੀ ਨਾਲ ਵਧੀਆ ਹੁੰਦੇ ਨੇ ਆਪਣਾ ਪ੍ਰੋਟੀਨ ਵਾਲੇ ਹੁੰਦੇ ਨੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਇਹ ਚੀਜ਼ਾਂ। ਚਾਹੇ ਰਾਜਮਾਂ ਚਾਵਲ ਹੋ ਗਏ, ਛੋਲੇ ਚਾਵਲ ਆਪਣਾ
ਹਾਂ ਬੱਚੇ ਖਾਂਦੇ ਈ ਨੀ ਕੁਛ ਖੁਸ਼ ਹੋ ਕੇ ਖਾਂਦੇ ਇਹੀ ਖੁਸ਼ ਨੇ ਖ਼ੁਸ਼ ਹੋ ਕੇ
ਇਹ ਤਾਂ ਹੈ ਹੀ ਭੈਣ ਜੀ ਹੁਣ ਵੇਖੋ ਬੱਚਿਆਂ ਦੀ ਫਰਮਾਇਸ਼ ਦੇ ਹਿਸਾਬ ਨਾਲ ਹੀ ਬਣਾਈ ਦਾ ਹੁੰਦਾ ਹੁਣ ਤੁਹਾਨੂੰ ਪਤਾ ਤਾਂ ਛੁੱਟੀਆਂ ਨੇ ਉਹਨਾਂ ਦੀਆਂ ਜੋ ਉਹਨਾਂ ਨੇ ਖਾਣਾ ਨਾਲੇ ਉਹਨਾਂ ਦੀ ਫੇਵਰੇਟ ਚੀਜ਼ ਹੀ ਬਣਾ ਕੇ ਦਈ ਦੀ ਏ, ਬਸ ਹੁਣ ਤੁਸੀਂ ਵੀ ਆਪਣੇ ਬੱਚਿਆਂ ਨੂੰ ਨਾ ਬਾਹਰ ਤਾਂ ਬਿਲਕੁਲ ਨਾ ਦੇਣਾ, ਗਰਮੀ ਬੜੀ ਪੈ ਰਹੀ ਹੈ ਮੈਂ ਤਾਂ ਸਗੋਂ ਬੰਦ ਕਰਤਾ ਬਾਹਰ ਦਾ। ਮੈਂ ਖੱਪਿਆ ਕੱਲ੍ਹ ਸਗੋਂ ਇੰਨੀ ਇੰਨਾ ਡਾਂਟਿਆ ਇਹਨੂੰ ਮੈਂ ਕਿਹਾ ਹੋਰ ਖਾ ਲਿਆ ਬਾਹਰ। ਦਾ ਗੱਲ ਗੰਦ।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
ਇਹ ਤਾਂ ਹੈ ਹੀ ਹੁਣ, ਆਪਣਾ ਸਕੂਲ ਰਹਿਣ ਨਾ ਭੈਣ ਜੇ ਠੀਕ ਰਹਿੰਦਾ ਜੇ ਕੋਈ ਇਹ ਤਾਂ ਨਹੀਂ, ਹਾਂਜੀ।
ਹੂੰ ਹੂੰ ਸਕੂਲ ਤਾਂ ਤੁਹਾਨੂੰ ਦੱਸਿਆ ਠੀਕ ਰਹਿੰਦੇ ਨੇ, ਪਰ ਜਿਹੜੇ ਛੁੱਟੀਆਂ ਪ ਗਈ ਨਾ ਛੁੱਟੀਆਂ ਕਰਕੇ ਜ਼ਿਆਦਾ ਕੰਮ ਖ਼ਰਾਬ ਏ ਛੁੱਟੀਆਂ ਦੇਖੋ ਨਾ ਪੜ੍ਹਾਈ ਕਰਦੇ ਨਾ ਕੁਛ।
ਪਹਿਲੇ ਤਾਂ ਇੱਕ ਮਹੀਨੇ ਦੀ ਛੁੱਟੀਆਂ ਹੁੰਦੀਆਂ ਸੀ ਨਾ ਇਸ ਵਾਰੀ ਜ਼ਿਆਦਾ ਗਰਮੀ ਪੈਣ ਕਰਕੇ ਇਹਨਾਂ ਨੇ ਡੇਢ ਮਹੀਨੇ ਦੀ ਕਰ। ਤੀਆਂ ਛੁੱਟੀਆਂ ਵੀ ਵੇਖੋ
ਨਹੀਂ ਸਾਡੇ ਮਹੀਨੇ ਦੀਆ ਈ ਨੇ। ਨਹੀਂ ਸਾਡੀ ਤਾਂ ਮਹੀਨੇ ਦੀਆਂ ਹੀ ਪਈਆਂ, ਪਰ ਮੈਂ ਪਰੇਸ਼ਾਨ ਹਾਂ। ਆਹ।
ਪਿੱਛੇ ਮੈਸੀੇਜ ਇਆ ਜੇ ਬੱਚਿਆਂ ਦਾ ਵੀਹ ਦਿਨ ਵੀਹ ਦਿਨਾਂ ਦਾ ਵਧਾ ਤਾ ਜੇ ਇਹਨਾਂ ਦੀ ਛੁੱਟੀਆਂ ਕਹਿੰਦੇ ਨੇ ਪਿੱਛੋਂ ਸਰ ਸਰਕਾਰ ਨੇ ਕੀਤਾ ਹੈ, ਤੇ ਹੋਰ ਤੁਸੀਂ ਵੀ ਵੇਖਣਾ ਕਿੱਥੇ ਪਤਾ ਲੱਗੇ। ਪੰਦਰਾਂ- ਵੀਹ ਦਿਨ ਹੋਰ ਵੱਧਾ ਦੇ ਨੇ ਛੁਟੀਆਂ ਬੱਚਿਆਂ।
ਹਹ ਆ ਸਹੀ ਗੱਲ ਹੈ ਨਹੀਂ ਦੇਖਦੇ ਆ ਕਈ ਵਾਰੀ ਕਰਦੇ ਗਰਮੀ ਕਰਕੇ ਵਧਾ ਦਿੰਦੇ ਹੁੰਦੇ ਨੇ ਸਹੀ ਗੱਲ ਏ।
ਤੇ ਹੋਰ?
ਨਹੀਂ ਮੈਂ ਹੁਣ ਤੁਹਾਨੂੰ ਕੀ ਕਿਹਾ ਤੁਸੀਂ ਆਪਣੇ ਬੇਟੇ ਨੂੰ ਭੇਜ ਦੇਣਾ ਕੱਲ। ਚਲੋ ਅੱਜ ਦੇਖ ਲੈਣਾ ਤਬੀਅਤ ਜੇ ਜ਼ਿਆਦਾ ਠੀਕ ਹੋਵੇ ਨਾ। ਤੇ ਕੱਲ ਤੁਹਾਡੇ ਭਾਜੀ ਨੂੰ ਮੈਂ ਭੇਜਾਂਗੀ ਤੇ ਨਾਲ ਉਹਨੂੰ ਵੀ ਲੈ ਜਾਣਗੇ ਤੁਸੀਂ ਰੈਡੀ ਕਰ ਦਿਓ ਨਾ ਉਹਨੂੰ। ਤੇ ਨਾਲ ਚੱਲਦਾ ਗਾ ਬੱਚਿਆਂ ਦੇ ਹੋਰ ਸਿੱਖ ਆਉਣਗੇ ਬੱਚ- ਘਰ ਬਹਿ ਕੇ ਤਾਂ ਇਹਨਾਂ ਨੇ ਫੋਨਾਂ ਤੇ ਗੇਮਾਂ ਹੀ ਖੇਡਣੀਆਂ ਤੇ ਚਲੋ ਉੱਥੇ ਜਾ ਕੇ ਗੁਰਮਤ ਦੀ ਕੋਈ ਸਿੱਖ ਲੈਣਗੇ। ਕੋਈ ਕੁਛ, ਕੋਈ ਗੱਤਕਾ ਸਿੱਖ ਲਏਗਾ, ਪੱਗ ਬੰਨੀ ਨੀ ਸਿੱਖ, ਸਿਖਲੇਗਾ ਮੈਂ ਤਾਂ ਬੱਚਿਆਂ ਨੂੰ ਕਹਿ ਪਏਗਾ ਪੱਗ ਵੀ ਸਿੱਖ ਕੇ ਆਓ ਬੰਨੀ ਉਹਦਾ ਘਰ,
ਨਹੀ ਸਗੋਂ ਬਧ-
ਪਰ ਮੈਂ ਕਹਿੰਦੀ ਇੱਕ ਵਾਰ ਤੁਸੀਂ ਜਾਓ ਨਹੀਂ।
ਹੂੰ।
ਨਹੀਂ ਮੈਂ ਤਾਂ ਕਿਹਾ ਏਹਨੂੰ। ਹੈਨਾ।
ਨਹੀਂ- ਨਹੀਂ ਭੈਣ ਜੀ ਇਹ ਤਾਂ ਸਗੋਂ ਬੜੀ ਵਧੀਆ ਗੱਲ ਐ ਇਹਨਾਂ ਨੇ ਕੈਂਪ ਲਾਇਆ। ਹੋਰ ਬੱਚੇ ਕੁੱਛ ਸਿੱਖ ਲੈਣਗੇ, ਹੋਰ। ਕੀ ਚਾਹੀਦਾ ਦੱਸੋ ਇਹਨਾਂ ਨੇ ਘਰ ਵੀ ਐਵੇਂ ਹੀ ਲੜਨਾ ਹੀ ਏ ਨਾਲੇ ਬਾਹਰ ਪਾਰਕ- ਤੱਕਣ ਜਾਣ 'ਤੇ ਡਰ ਲੱਗਿਆ ਰਹਿੰਦਾ ਕਿੱਥੇ ਸੱਟ- ਸੂੱਟ ਨਾ ਖਾ ਲੈਣ।
ਸਹੀ ਗੱਲ ਹੈ ਭੈਣ ਜੀ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਹੁਣ ਮੈਂ
ਸਗੋਂ ਤੁਹਾਡੀ ਗੱਲ ਵੀ ਬੜੀ ਵਧੀਆ ਲੱਗੀ ਮੈਨੂੰ,
ਪਾਪਾ ਨੂੰ ਮੈਂ ਕਿਹਾ, ਹੂੰ-ਹੂੰ
ਨਹੀਂ ਸਹੀ ਕੀਤਾ ਤੁਸੀਂ ਬਿਲਕੁਲ, ਮੈਂ ਵੀ ਕੱਲ ਤੋਂ ਭੇਜਾਂਗੀ ਉਹਨੇ ਨੂੰ ਨਾਲੇ ਉ ਹੁਣ ਆਪਣਾ ਥੋੜਾ ਠੀਕ ਹੋ ਗਿਆ। ਪਿੱਛੇ ਹੋਇਆ ਸੀ ਬੜਾ ਬਿਮਾਰ ਸਗੋਂ ਇਹ ਹਫ਼ਤਾ ਪਹਿਲੇ ਦੀ ਗੱਲ ਐ, ਹੁਣ। ਤਾਂ ਆਪਣਾ ਰੈਗੂਲਰ ਚੱਲ ਰਹੀ ਸੀ ਸਾਰੀ ਦਵਾਈਆਂ ਇਹਦੀਆਂ, ਬਸ। ਹੁਣ ਮੈਂ ਕਿਹਾ ਲਾਸਟ ਚ ਖੁਰਾਕ ਰਹਿ ਗਈ ਅੱਜ ਦੀ ਖਤਮ ਕਰੋ ਨਾਲੇ। ਤੁਹਾਨੂੰ ਪਤਾ ਹੈ ਬੱਚੇ ਦਵਾਈਆਂ ਖਾਂਦੇ ਕਿੱਥੇ ਨੇ, ਖੱਪ ਕੇ ਖਵਾਏ ਦਾ ਫੇਰ ਇਹਨਾਂ ਨੂੰ। ਤੇ ਬਿਮਾਰ ਹੋ ਜਾਣ ਫੇਰ ਵਕਤ ਪੈ ਜਾਂਦਾ ਸਾਨੂੰ।
ਹਾਂਾਂ ਇਹੀ ਤਾਂ ਗੱਲ ਐ। ਠੀਕ ਹੈ ਭੈਣ ਜੀ ਫੇਰ ਕਲ ਕਾਕੇ ਨੂੰ ਆਪਣੇ ਤੇ ਐ ਆਣਗੇ ਟੈਮ ਤੇ ਠੀਕ। ਠੀਕ ਹੈ ਚੰਗਾ ਸਤਿ ਸ੍ਰੀ ਅਕਾਲ ਭੈਣ ਜੀ
ਭੈਣ ਜੀ ਚੰਗਾ ਓਕੇ, ਹਾਂਜੀ।
ਸਤਿ ਸ਼੍ਰੀ ਅਕਾਲ।